ਕਾਲਜੀ, ਹੋਰ ਕੀ ਹਾਲ- ਚਾਲ ਏ?
ਵਧੀਆ- ਵਧੀਆ ਜੀ, ਤੁਸੀਂ ਦੱਸੋ ਘਰ ਕਿੱਦਾਂ ਸਾਰੇ?
ਹਾਂਜੀ- ਹਾਂਜੀ, ਸਾਰੇ ਵਧੀਆ ਤੁਸੀਂ ਸੁਣਾਓ ਕੀ ਹਾਲ -ਚਾਲ ਏ?
ਵਧੀਆ- ਵਧੀਆ, ਹੋਰ ਦੱਸੋ ਕੀ ਕਰ ਰਹੇ ਸੀ?
ਕੁਛ ਨੀ ਮੈਮ ਬਸ ਫ੍ਰਰੀ ਹੋਏ ਸੀ, ਹੁਣ ਕੰਮ ਕੁੁੰਮ ਨਿਬੇੜ ਕੇ ਵੀ ਮੈਂ ਸੋਚਿਆ ਚਲੋ ਮੈਂ ਕਿਹਾ ਕੰਮ ਕਰ ਲੈਂਦੇ ਆ ਥੋੜਾ ਜਿਹਾ।
ਰੋਟੀ- ਪਾਣੀ ਖਾ ਲਈ।
ਹਾਂਜੀ ਹਾਂ, ਰੋਟੀ ਖਾ ਲਈ ਅਸੀਂ, ਤੁਸੀਂ ਦੱਸੋ ਤੁਸੀਂ ਖਾ ਲਈ?
ਖਾ ਲੀ ਜੀ ਹੋਰ ਦੱਸੋ ਕੀ ਬਣਾਏ ਸੀ ਅੱਜ?
ਕੁਛ ਨੀ ਆ ਸਵੇਰੇ ਦਾ ਬਸ ਅਸੀਂ ਪਰੌਂਠੇ ਬਣਾਏ ਸੀਗੇ।
ਹਾਂਜੀ ਚਲੋ ਵਧੀਆ। ਹੋਰ ਦੱਸੋ ਗਰਮੀ ਦਾ ਮੌਸਮ ਕਿੱਦਾਂ ਲੰਘ ਰਿਹਾ।
ਬਸ ਤੁਹਾਨੂੰ ਪਤਾ ਹੀ ਆ, ਗਰਮੀ ਦਾ ਤਾਂ ਹਾਲ ਨਾ ਤਾਂ ਕਿਤੇ ਬਾਹਰ ਆਇਆ ਜਾਂਦਾ ਹੈ ਨਾ ਐ ਵੀ। ਹਾਂ, ਬਿਨਾਂ ਏਸੀ ਤੋਂ ਬੈਠਿਆ ਜਾਂਦਾ ਹੈ।
ਸਹੀ ਗੱਲ ਹੈ। ਪਰ, ਇਸ ਏਸੀ ਨੇ ਨਾ ਜ਼ਿੰਦਗੀ ਖ਼ਰਾਬ ਕਰੀ ਪੀਆ ਹੁਣ ਤਾਂ ਇਹ ਏ ਸੀਆ ਤੋਂ ਬਾਹਰ ਨਿਕਲਣ ਨੂੰ ਦਿਲ ਹੀ ਨਹੀਂ ਕਰਦਾਂ ਜਮੀਂ ਵੀ।
ਹਾਂਜੀ ਹਾਂ, ਉਹੀ ਤਾਂ ਹੈ ਨਾ, ਕਿਉਂਕਿ ਗਰਮੀ ਇੰਨੀ ਜ਼ਿਆਦਾ ਪੈ ਰਹੀ ਹੈ।
ਉਹੀ ਤਾਂ ਗੱਲ ਹੈ ਹੁਣ ਨਾ ਤੁਸੀਂ ਨਾ ਪੰਜ ਮਿੰਟ ਲਈ ਵੀ ਬਾਹਰ ਨਹੀਂ ਖੜ ਸਕਦੇ ਹੈਗੇ। ਇਏਦਾਂ ਦਿਲ ਕਰਦਾ ਵੀ ਬਸ ਅੰਦਰ ਹੀ ਬੈਠੇ ਰਹੋ, ਪੱਖਾ, ਕੂਲਰ, ਏ ਸੀ ਬਸ ਆਹੀ ਚੱਲੀ ਜਾਵੇ।
ਹਾਂਜੀ। ਹਾਜੀ ਮੈਨੂੰ ਲੱਗਦਾ ਮੈਂ ਮੈਂਨੂੰ ਜੀ ਗਰਮੀ ਚ' ਤਾਂ ਨਾ ਇਹ ਤੋਂ ਚੰਗਾ ਨਾ ਵੀ ਬੰਦਾ ਪਿੰਡ ਚ' ਹੀ ਚੰਗਾ। ਠੀਕ ਹੈ।
ਹਾਂਜੀ। ਇਹ ਤਾਂ ਹੈ।
ਸ਼ਹਿਰ ਚ ਦੇਖੋ ਹਨਾ ਨਾ ਕੋਈ ਖੇਤ ਹੁੰਦੇ ਨਾ ਕੋਈ ਇਨਾ ਉੱਥੇ ਇੰਨਾ ਓ ਨਈ ਹੁੰਦਾ। ਉੱਥੇ ਤਾ ਵੀ ਐਂ ਹੁੰਦਾ ਵੀ ਇਸ ਚੀਜ਼ ਦੀ ਲੋੜ ਐ। ਪਰ ਪਿੰਡ ਚ ਚਲੋ ਐਂ ਬੰਦਾ ਖੇਤ ਚ ਭਗ ਜਾਂਦੇ ਬਾਹਰ ਰ ਖੁੱਲੀ ਹਵਾ ਚ
ਹਾਂਜੀ ਇਹ ਤਾਂ ਹੈ। ਸ਼ਹਿਰਾਂ ਚ ਤਾਂ ਦੇਖੋ, ਲੋਕ ਮਤਲਬ ਏਦਾਂ ਲੋਕਾਂ ਨੂੰ ਨਾ ਏਦਾਂ ਹੁੰਦਾ, ਕਿ ਬਸ ਅੰਦਰ ਹੀ ਬੈਠੋ ਰੋ ਪਿੰਡਾਂ ਚ ਹੁੰਦਾ ਸ਼ਾਮ ਨੂੰ ਚੱਲੀਏ ਘੁੰਮਣ ਸਵੇਰੇ ਚੱਲੀਏ ਘੁੰਮਣ ਹਨਾ ਅਹ ਤ ਪਰਿਵਾਰ ਨਾਲ ਅ ਸਮਾਂ ਬਿਤਾਈਏ ਜੋ ਜਿੰਨਾ ਕੁ ਆਪਾਂ ਬਿਤਾ ਸਕ, ਸ਼ਹਿਰਾਂ ਚ ਤਾਂ ਅਗਲੇ ਆਪਣੇ ਬੱਚਿਆਂ ਨੂੰ ਨਈ ਪੁੱਛਦੇ ਹੈਗੇ।
ਉਹੀ ਤਾਂ ਹੈ ਨਾ ਵੀ ਹੁਣ ਪਿੰਡ -ਪਿੰਡ ਦੇਖੋ ਇੰਨੇ ਵੀ ਮਾੜੇ ਨਈ ਰਹੇ ਹੁਣ ਪਿੰਡਾਂ ਚ ਬਹੁਤ ਜਿਆਦਾ ਡਿਵੈਲਪਮੈਂਟ ਹੋ ਗਈ ਹੈ। ਜਿਹੜੀਆਂ ਚੀਜ਼ਾਂ
ਨੀ ਹੁਣ ਤਾਂ
ਹਾਂ। ਜਿਹੜੀਆਂ ਚੀਜ਼ਾਂ ਸ਼ਹਿਰ ਦੇ ਵਿੱਚ ਨੇ ਨਾ ਉਹ ਪਿੰਡ ਚ ਵੀ ਆਉਣ ਲੱਗੀਆਂ, ਤੁਸੀਂ ਦੇਖ ਲਓ ਵੀ ਓਸੜਕਾਂ ਵਗੈਰਾ ਵੀ ਪਕ ਪਕੀਆ ਹੋ ਗਈਆਂ, ਪਾਣੀ ਦਾ ਵੀ ਚਲੋ ਵਧੀਆ ਪ੍ਰਬੰਧ ਹੋ ਗਿਆ। ਪਰ ਸ਼ਹਿਰ ਉਹੀ ਹੈ ਨਾ ਕਿ ਸਾਰੇ ਮਤਲਬ ਆਪਣੇ- ਆਪਣੇ ਉਹ ਚ ਰਹਿੰਦੇ ਨੇ ਪਰ ਪਿੰਡਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਬੋਲ -ਚਾਲ ਹੋ ਗਈ। ਘਰ ਨੇੜੇ- ਨੇੜੇ ਹੋ ਗਏ, ਬਹੁਤ ਫ਼ਰਕ ਐ।
ਦੇਖੋ ਨਾਲ ਨਾ ਸ਼ਹਿਰਾਂ ਦੇ ਵਿੱਚ ਨਾ ਲੋਕ ਨਾ ਐਨ ਬਿਲਕੁਲ ਨਾ ਨਾਲ-ਨਾਲ ਰਹਿੰਦੇ ਨੇ ਠੀਕ ਹੈ, ਤੇ ਨਾ ਰਾਤ ਨੂੰ ਨਾ ਭੈਣੇ ਜੋ ਮਰਜ਼ੀ ਹੋ ਜਾਵੇ, ਕੋਈ ਨਾਂਲ ਦਾ ਬੰਦਾ ਆ ਕੇ ਪੁੱਛਦਾ ਵੀ ਨੀ ਹੈਗਾ, ਵੀ ਤੁਹਾਡੇ ਘਰ ਕੀ ਹੋਇਆ ਕੀ ਪਿੰਡਾਂ ਚ ਏਦਾਂ ਹੁੰਦੈ ਕੀ ਹਾਂ ਕਿਸੇ ਦੇ ਘਰ ਹੋਜੇ ਨਾ ਗੁਆਂਢੀ ਸਾਰੇ ਆ ਜਾਂਦੇ ਨੇ ਕੀ ਹੋਇਆ, ਕਿਉਂ ਹੋਇਆ ਐਦਾਂ ਮਤਲਬ ਨਾ ਪਿੰਡਾਂ ਤੇ ਸ਼ੈਰਾਂ ਦਾ ਬੋਹਤ ਹੀ ਜਾਦਾ ਫ਼ਰਕ ਆ, ਤੇ ਓਨਾਂ ਦੇ ਬੱਚਿਆਂ ਨੂੰ ਵੀ ਕੁਛ ਨੀ ਪਤਾ ਹੁੰਦਾ ਹੈਗਾ ਤੇ ਪਿੰਡ ਦੇ ਬੱਚੇ ਬੋਹ ਕੁਛ ਕਰ ਦਿੰਦੇ ਐ।
ਹਾਂਜੀ, ਓਹੀ ਤਾਂ ਹੈਗਾ ਨਾ ਵੀ ਹੁਣ ਆਪਾਂ ਪਿੰਡਾਂ ਦੇ ਵਿੱਚ ਦੇਖੀਏ ਸਾਰੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਨੇ ਚਾਹੇ ਉਨਾਂ ਦੇ ਘਰ ਦੂਰ ਵੀ ਨੇ ਇੱਕ ਦੂਜੇ ਨੂੰ ਮਿਲਦੇ ਨੇ ਜਦੋਂ ਕੋਈ ਬਾਹਰ ਆਂਦੈ ਇੱਕ ਦੂਜੇ ਨੂੰ ਮਿਲਦਾ ਹਨਾ ਹਾਲ-ਚਾਲ ਪੁੱਛਦਾ ਅਗਲਾ ਓਹ ਕਰਦੈ ਸ਼ੈਰ ਦੇ ਵਿੱਚ ਚ ਤਾਂ ਉਨਾਂ ਨੂੰ ਏ ਈ ਨੀ ਪਤਾ ਹੁੰਦਾ ਵੀ ਆ ਸਾਡਾ ਗੁਆਂਢੀ ਐ ਸਾਡੇ ਨਾਲ
ਹਾਂਜੀ, ਹੁਣ ਨਾ ਸ਼ੈਰਾਂ ਦੇ ਵਿੱਚ ਜਿੱਦਾਂ ਗ਼ਰੀਬ ਲੋਕ ਹੁੰਦੇ ਨੇ ਵਿਚਾਰੇ ਰੇੜੀਆਂ ਤੇ ਫਿਰਦੇ ਨੇ ਹਨਾ ਓਨਾਂ ਨੂੰ ਨਾ ਕੋਈ ਏਦਾਂ ਵੀ ਨੀ ਪੁੱਛਦਾ ਵੀ ਤੁਹੀ ਪਾਣੀ ਪੀਣਾ, ਤੁਹੀ ਰੋਟੀ ਖਾਣੀ ਆ ਆਪਣੇ ਪਿੰਡਾਂ ਦੇ ਲੋਕਾਂ ਚ ਏਹ ਆ ਕੀ ਅਗਰ ਨਾ ਕੋਈ ਆਊਗਾ ਉਨੂੰ ਪਾਣੀ ਪੁੱਛਣਾ, ਰੋ ਟੀ ਪੁੱਛਣਾ ਏ ਪਿੰਡਾਂ ਦਾ ਹੈ ਓ ਗਿਆ ਉਨਾਂ ਨੇ ਪੁੱਛਣਾ ਹੀ ਪੁੱਛਣਾ ਚਾਹੇ ਜੋੜਾ ਮਰਜ਼ੀ ਬੰਦਾ ਰਿਆ ਹੋਵੇ ਫੇਰ
ਹਾਂ, ਮੈਮ ਤੁਹਾਡੀ ਆਵਾਜ਼ ਕੱਟ ਰਹੀ ਐ।
ਹੁਣ ਆਰੀ ਆ ਮੈਮ?
ਹਾਂਜੀ-ਹਾਂਜੀ
ਹੋਰ ਮੈਂ ਮੈਂਮ ਆਹੀ ਤਾਂ ਗੱਲ ਐ ਨਾ ਵੀ ਜੇੜੇ ਪਿੰਡਾਂ ਚੋ ਲੋਕ ਨੇ ਨਾ ਓਨਾਂ ਦਾ ਜੀਵਨ ਬੋਹਤ ਹੀ ਜਾਦਾ ਸੁਖੀ ਐ।
ਹਾਂਜੀ ਹਾਂ ਓ ਏ ਤਾਂ ਹੈਗਾ ਨਾ ਕੀ ਪਿੰਡਾਂ ਦੇ ਵਿੱਚ ਦੇਖੋ ਬੱਚੇ ਜੇੜੇ ਬੱਚੇ ਹੁੰਦੇ ਨੇ ਨਾ ਉਨਾਂ ਦਾ, ਲ ਵੀ ਨੇਚਰ ਅਲੱਗ ਹੁੰਦੈ ਪਰ ਤੁਸੀਂ ਸ਼ੈਰ ਦੇ ਵਿੱਚ ਦੇਖੋਗੇ ਨਾ ਕਿਉਂਕੀ ਉਨਾਂ ਦੇ ਪੇਰੈਂਟਸ ਦੇਖੋ ਨਾ ਆਪਣੇ-ਆਪਣੇ ਕੰਮ ਤੇ ਚਲੇ ਜਾਂਦੇ ਨੇ, ਜੋਬ ਤੇ ਚਲੇ ਜਾਂਦੇ ਨੇ ਬੱਚੇ ਕੱਲੇ ਰੈ ਜਾਂਦੇ ਨੇ ਓ ਸਾਰਾ ਟਾਈਮ ਘਰ ਦੇ ਅੰਦਰ ਈ ਰੈਂਦੇ ਨੇ, ਕਦੇ ਫੋਨ ਚਲਾ ਲਿਆ, ਕਦੇ ਟੀ ਵੀ ਚੱਲ ਬਾਹਰ ਕਿਸ ਦੇ ਕਿਸੇ ਨਾਲ ਵੀ ਘੁੱਲ ਘੁਲਦੇ ਮਿਲਦੇ ਨੀ ਹੈਗੇ। ਪਰ ਪਿੰਡਾਂ ਦੇ ਵਿੱਚ ਹਨਾ। ਗਲੀ ਗਵਾਢ ਦੇ ਚਲੋ, ਬੱਚੇ ਕੱਠੇ ਹੋ ਜਾਂਦੇ ਨੇ। ਸ਼ਾਮੀ ਖੇਲਦੇ ਨੇ ਹਨਾ। ਇੱਕ ਦੂਜੇ ਨਾਲ ਓਹੋ ਕਰ
ਸੈਰਾਂ ਦੇ ਬੱਚੇ ਹੁੰਦੇ ਨੇ ਨਾ, ਓ ਬਹੋਤ ਜਲਦੀ ਨਾ ਕਿਸੇ ਨਾਲ ਘੁੱਲਦੇ ਨੀ ਹੈਗੇ, ਹੁਣ ਜਿੱਦਾਂ ਆਪਣੇ ਪਿੰਡਾਂ ਆਲੇ ਹਨਾ। ਜਿਵੇਂ ਬੱਚਾ ਪੈਲੀ ਵਾਰ ਸਕੂਲ ਕੋਲਜ ਜਾ ਰਿਹਾ, ਓ ਜਾਣ ਸਾਰ ਆਪਣੇ ਐਨੇ ਦੋਸਤ ਬਣਾ ਲੈਂਦਾ, ਕਿਓਕੇ ਉਨਾਂ ਨੂੰ ਹੁੰਦਾ ਕੇ ਬੁਲਾਵਾਂਗੇ, ਸਾਰਿਆਂ ਨੂੰ ਤਾਂ ਹੀ ਸਾਡੇ ਨਾਲ ਕੋਈ ਬੋਲੂਗਾ, ਸੈ਼ਰ ਦੇ ਲੋਕ ਲੋਕਾਂ ਨੂੰ ਹੁੰਦਾ, ਕੇ ਜਦੋਂ ਤੱਕ ਅਗਲਾ ਬੰਦਾ ਨੀ ਬਲਾਉਂਦਾ, ਅਸੀਂ ਉਦੋਂ ਤੱਕ ਨੀ ਬੁਲਾਉਂਦੇ, ਉਨਾਂ ਚ, ਏ ਚੀਜ਼ ਹੁੰਦੀ ਆ। ਤੇ ਪਿੰਡਾਂ ਆਲਿਆਂ ਨੂੰ ਹੁੰਦਾ ਕੇ ਨਈ ਯਾਰ ਬੁਲਾ ਲੋ ਜੀਨੂੰ ਬੁਲਾਣਾ, ਬੰਦਾ ਦਿਲ ਤੋਂ, ਈ ਬੁਲਾਊਗਾ, ਆਪਾਂ ਨੇ ਕੇੜਾ ਉਪਰੋਂ ਉਪਰ ਕਰਨਾ ਕਿਸੇ ਨਾਲ
ਹਾਂ-ਹਾਂ, ਓਹੀ ਤਾਂ ਹੈਗਾ ਨਾ। ਹੁਣ ਸੈ਼ਰਾਂ ਅਤੇ ਪਿੰਡਾਂ ਦੇ, ਵਿੱਚ ਏਹੀ ਤਾਂ ਫਰਕ ਐ, ਆਪਾਂ ਦੇਖਲੋ ਨਾ, ਓਨਾਂ ਦੇ ਨੇ ਚ ਵੀ ਫ਼ਰਕ ਹੋਏਗਾ, ਓ ਉਹਨਾਂ ਦੀ ਰੈਣ-ਸੈਣ ਚੋ, ਫ਼ਰਕ ਹੋਏਗਾ, ਛੇ ਕਿਸੇ ਨਾਲ ਘੁਲਦੇ -ਮਿਲਦੇ ਨੀ, ਪਿੰਡਾਂ ਆਲੇ ਖੁੱਲੇ ਦਿਲ ਦੇ ਹੁੰਦੇ ਨੇ ਵੀ ਹਾਂ ਹਨਾ। ਕਿਸੇ ਨਾਲ ਐਨ ਉਹੋ ਕਰਦੇ ਨੇ, ਚਾਹੇ ਓ ਬੰਦੇ ਨੂੰ ਐਨੇ ਦਿਨਾਂ ਬਾਅਦ ਵੀ ਮਿਲਣ ਓ ਤਾਂ ਵੀ, ਨਾ ਉਹਦੇ ਨਾਲ ਐਣ ਵਧੀਆ ਤਰੀਕੇ ਨਾਲ ਪੇਸ਼ ਆਂਣਗੇ ਵੀ ਹਾਂ।
ਹਾਂਜੀ ਹਾਂ। ਏਹੀ ਤਾਂ ਹੈ ਨਾ, ਮਤਲਬ ਮੈਂ ਤੁਆਨੂੰ ਸਹੀ ਗੱਲ ਦੱਸਾਂ ਹੁਣ ਜੇੜੇ ਬੰਦੇ ਨਾ ਪਿੰਡਾਂ ਦੇ ਵਿੱਚ ਨੇ ਓ ਬਹੋਤ ਹੀ ਜ਼ਿਆਦਾ ਆਰਾਮਦਾਇਕ ਅਤੇ ਖੁਸ਼ੀ ਜ਼ਿੰਦਗੀ ਜੀ ਰਹੇ ਨੇ। ਸੈ਼ਰਾਂ ਦੇ ਵਿੱਚ ਤਾਂ ਨਾ ਦੇਖੋ, ਓਨਾਂ ਦੇ ਪੇਰੈਂਟਸ ਵੀ ਕੰਮ ਕਰਦੇ ਨੇ।
ਹੂੰ-ਹੂੰ।
ਠੀਕ ਐ ਉਹਨਾਂ ਦੇ ਮਤਲਬ ਦਾਦਾ-ਦਾਦੀ ਨੇ ਬ ਜੇੜੇ ਘਰ ਹੁੰਦੇ ਨੇ, ਓ ਵੀ ਪਤਾ ਕੀ ਕਰਦੇ ਨੇ। ਓ ਵੀ ਵਿਚਾਰੇ ਬੈਠੇ ਰੈਂਦੇ ਨੇ ਦੇਖਦੇ ਨੇ ਵੀ ਹਨਾ, ਹਾਨੂੰ ਸਾਡਾ ਪੋਤਾ ਬਲਾਉ ਜਾਂ ਪੋਤੀ ਕੋਈ ਬੁਲਾਉਂਦਾ ਹੀ, ਨੀ ਹੈਗਾ, ਉਨ੍ਹਾ ਨੂੰ ਫੋਨਾਂ ਤੋਂ ਇਲਾਵਾ ਉਨ੍ਹਾ ਕੋਈ ਕੰਮ ਨੀ ਹੁੰਦਾ।
ਓ ਈ ਤੇ ਹੈਗਾ ਵੀ ਫੋਨ ਇੱਕ ਤਾਂ, ਫੋਨ ਚ ਰੈਦੇ ਨੇ, ਕਿਸੇ ਨਾਲ ਓ ਨੀ ਕਰਦੇ। ਦੇ ਵਿਕਾਸ ਵੀ ਫੇਰ ਓਨਾਂ ਦਾ ਘੱਟ ਹੁੰਦਾ, ਓ ਅਗਰ ਕਿਸੇ ਨਾਲ ਏਨਾ ਵਧੀਆ ਕਮਿਊਨੀਕੇਸਟ-ਕਮਿਊਨੀਕੇਸ਼ਨ ਕਰ ਈ ਨੀ ਸਕਦੇ।
ਓ ਹੀ ਤਾਂ ਜਦੋਂ ਤੱਕ ਨਾ, ਆਪਾਂ ਕਿਸੇ ਨਾਲ ਨਾ ਟਾਈਮ ਨਾ ਬਿਤਾਂਦੇ ਹੈਗੇ। ਉਦੋਂ ਤੱਕ ਹੀ ਆਪਾਂ ਅਗਲੇ ਬੰਦੇ ਨੂੰ ਪੈਹਚਾਣ ਨੀ ਸਕਦੇ ਹੈਗੇ, ਹੁਣ ਅਗਰ ਆਪ ਆਪਣੇ ਗੁਵਾਢੀਆਂ ਪਿੰਡਾਂ ਦੇ ਵਿੱਚ ਆਪਾਂ ਗੁਵਾਢੀਆਂ ਬਾਰੇ ਸਭ-ਕੁਛ ਜਾਣਦੇ ਆਂ ਤੇ ਸੈ਼ਰਾਂ ਦੇ ਵਿੱਚ ਲੋਕ ਨਾ ਇੱਕ ਦੂਜੇ ਨੂੰ ਅਣਦੇਖਾ ਈ ਕਰ ਦਿੰਦੇ, ਵੀ ਅਸੀਂ ਤਾਂ ਜਾਣਦੇ ਨੀ ਹੈਗੇ, ਏਨਾਂ ਨੂੰ
ਬਿਲਕੁਲ-ਬਿਲਕੁਲ। ਉਹਨਾਂ ਨੂੰ ਐਂ ਲੱਗਦਾ ਵੀ ਲੈ ਕੋਈ ਨੀ, ਆਪਣੇ ਕੰਮ ਤੱਕ ਮਤਲਬ ਰੱਖੋ, ਕਿਸੇ ਨਾਲ ਬੋਲੋ ਈ ਨਾ। ਬਲ ਕੇ ਆਪਾਂ ਨੂੰ ਇੱਕ-ਦੂਜੇ ਨਾਲ ਬੋਲਣਾ ਚਾਹੀਦਾ।
ਜੇੜੇ ਪਿੰਡਾਂ ਆਲੇ ਹੁੰਦੇ ਆ ਉਨ੍ਹਾ ਦਿਲ ਐਡਾ-ਵੱਡਾ ਹੁੰਦਾ, ਕਿ ਉਨ੍ਹਾ ਨੂੰ ਹੁੰਦਾ। ਕਿ ਹਾਂ, ਅਸੀਂ ਜਿੰਨਾਂ ਨੂੰ ਬੁਲਾਵਾਂਗੇ ਓ ਵੀ ਨਾ, ਸਾਨੂੰ ਐਨੇ ਪਿਆਰ ਨਾਲ ਬੁਲਾਏਗਾ ਨਾ। ਵੀ ਕੋਈ ਐਵੇਂ ਨੀ ਕੈ ਸਕਦਾ ਵੀ ਨਾ ਯਾਰ, ਅਸੀਂ ਨੀ ਤੇਰੇ ਨਾਲ ਗੱਲ ਕਰ ਕਰਨੀ ਸਾਰੇ ਵੀ ਐਨੇ ਪਿਆਰ ਨਾਲ ਗੱਲ ਕਰਦੇ ਐ।
ਹਾਂ-ਹਾਂ, ਬਿਲਕੁਲ-ਬਿਲਕੁਲ ਏਹੀ ਤਾਂ ਹੈਗਾ। ਆਪਣੇ-ਆਪਣੇ ਸੁਭਾਅ ਦਾ ਹਨਾ ਫ਼ਰਕ ਪੈ ਜਾਂਦਾ, ਵੀ ਜਿਵੇਂ ਦਾ ਅਗਲਾ ਰੈਂਦਾ। ਮਾਹੌਲ ਚ ਓਵੇਂ ਦਾ ਹੋ ਜਾਂਦਾ।
ਹਾਂਜੀ ਹਾਂ, ਹੁਣ ਨਾ ਸਭ ਨਾਲ ਮਾਹੌਲ ਤੇ ਹੀ ਡਿਪੈਂਡ ਰੈਂਦਾ ਜੋ ਵੀ ਰੈਂਂਦਾ। ਹੁਣ ਜਿੱਦਾਂ ਆਪਾਂ ਦੇਖਦੇ ਆਂ। ਆਪਾ ਨੇ ਆਪਣੇ ਦਾਦੇਆਂ ਤੋਂ ਕਿੰਨਾ ਕੁਛ ਸਿੱਖਿਆ, ਦਾਦੀਆਂ ਤੋਂ ਕਿੰਨਾ ਕੁੱਝ ਸਿੱਖਿਆ ਹਨਾ। ਤੇ ਹੁਣ ਅਗਰ ਆਪਾਂ-ਆਪਾਂ ਸ਼ਹਿਰਾਂ ਦੇ ਲੋਕਾਂ ਦੇ ਲਈ ਉਹਨਾਂ ਨੂੰ ਏ ਨੀ ਪਤਾ ਵੀ ਸਾਡੇ ਦਾਦਾ-ਦਾਦੀ ਦਾ ਪਿ ਪਿਛਲਾ-ਪਿਛਲਾ ਟਾਈਮ ਕਿੱਦਾਂ ਦਾ ਸੀ ਚੰਗਾ ਸੀ ਮਾੜਾ ਸੀ। ਉਨਾਂ ਨੇ ਕਿੱਦਾਂ ਇਸ ਜ਼ਿੰਦਗੀ ਨੂੰ ਜੀਆ ਚੰਗੀ ਸੀ ਬੂਰੀ ਤੇ ਆਪਾਂ ਨੂੰ ਸਭ ਪਤਾ ਕਿ ਆਪਨੇ ਦਾਦਾ-ਦਾਦੀ ਨੇ ਕੀ ਦੇ ਖਿਆ ਕੀ ਨੀ ਦੇਖਿਆ ਹੈਗਾ ਹਨਾ।
ਇੱਕ ਦੇਖੋ ਤੁਸੀਂ ਨਾ ਏ ਮਤਲਬ ਆਪਨੇ ਵਰਗੇ ਜੇੜੇ ਹੁੰਦੇ ਨੇ ਨਾ ਆਪਾਂ ਫੇਰ ਵੀ ਥੋੜ੍ਹਾ ਬੋਹਤ ਹੈਲਪ ਕਰਾ ਦਿੰਨੇ ਆ ਅਪਨੇ ਘਰ ਦੇ ਕੰਮਾਂ ਚ। ਸ਼ਹਰ ਵਾਲੇ ਬੱਚੇ ਤਾਂ ਇੰਨਾ ਵੀ ਨੀ ਕਰਦੇ ਹੈਗੇ ਉਹਨਾਂ ਨੂੰ ਐ ਹੁੰਦਾ ਵੀ ਅਸੀਂ ਇਹ ਕੰਮ ਕਰਾਂਗੇ। ਹੁਣ ਚਾਹੇ ਤੁਸੀਂ ਹੋ ਚਾਹੇ ਮੈਂ ਕੋਈ ਵੀ ਆ ਆਪਾਂ ਫੇਰ ਵੀ ਥੋੜ੍ਹਾ ਬੋਹਤ ਕਰਾਨੇ ਆ ਚਾਏ ਮੰਮਾ ਨਾਲ ਕਰਾਈਏ। ਹਨਾ ਝਾੜੂ, ਪੋਚਾ ਕੰਮ ਸਾਫ਼-ਸਫ਼ਾਈ ਦਾ ਯਾ ਕੁਛ ਵੀ ਕਰਾਈ ਪਰ ਆਪਾਂ ਕਰਾਦੇ ਆ।
ਘਰ ਦਾ ਕੰਮ ਕਰਵਾਨਾ ਤਾਂ ਬੋਹਤ ਜ਼ਰੂਰੀ ਐ ਆਪਾਂ ਦੇਖੋ ਅਪਨੇ ਪੇਰੈਂਟਸ ਦੀ ਹੈਲਪ ਹੁੰਦੀ ਐ ਸ਼ਹਿਰਾਂ ਦੇ ਨਾ ਜੇੜੇ ਜਵਾਕ ਹੁੰਦੇ ਓ ਬੇਡ ਤੋਂ ਹਿਲਦੇ ਨੀ ਹੈਗੇ ਉਹਨਾਂ ਨੂੰ ਬੈਠੇ ਬੈਠ ਠੇ ਨਾ ਰਾਜੇ ਮਹਾਰਾਜਿਆਂ ਨੂੰ ਚ ਤੇ ਉਹੀ ਓਹਨਾਂ ਨੂੰ ਸਿਰ ਤੇ ਚੜਾਦੇ ਐ।
ਹਾਂਜੀ।
ਹ।
ਇੱਕ ਉਹਨਾਂ ਦਾ ਹੁੰਦਾ ਵੀ ਅਗਰ ਘਰੇ ਨਾ ਕੋਈ ਵਧੀਆ ਸਬਜ਼ੀ ਨੀ ਬਣੀ ਹਾਂਜੀ ਬਾਰੋਂ ਔਡਰ ਕਰਲੋ। ਪੀਜ਼ਾ, ਬਰਗਰ ਖਾ ਲੋ ਉਹ ਏ ਨੀ ਦੇਖ ਤੇ ਵੀ ਇੱਕ ਤਾਂ ਸਾਡੀ ਹੈਲਥ ਤੇ ਜੋ ਹਨਾ ਅਸਰ ਪੈਂਦਾ-ਪੈਂਦਾ ਉਤੋਂ ਪੈਸੇ ਵੀ ਤਾਂ ਵੇਸਟ ਹੁੰਦੇ ਹੀ ਨੇ ਵੀ ਤੁਸੀਂ ਕਦੇ ਕਾਰ ਆਲੀ ਵੀ ਚੀਜ਼ ਖਾ ਲੋੋ।
ਕਿਉਂਕਿ ਆਪਾਂ ਨੂੰ ਥੋੜ੍ਹੀ ਨਾ ਪਤਾ ਉਹ ਬਾਹਰ ਕੇੜੇ ਤੇਲ ਚ ਬਣਾ ਰਹੇ ਨੇ ਕਿਹੋ ਜਿਹਾ ਉਹਨਾਂ ਕੋਲ ਸਮਾਨ ਐ। ਆਪਾਂ ਨੂੰ ਏਹ ਗੱਲ ਥੋੜੀ ਪਤਾ ਹੁਣ ਜੇੜਿਆ ਆਪਾਂ ਘਰ ਦੇ ਬਣਾ ਰਹੇ ਹਾਂ ਪਤਾ ਕਿ ਉਹ ਪਿਓਰ ਚੀਜ਼ ਹੋਏਗੀ ਉਦੇ ਵਿੱਚ ਕੋਈ ਵੀ ਕੈਮੀਕਲ ਨੀ ਹੋਊਗਾ ਕੁ ਛ ਵੀ ਮਿਲਾਵਟੀ ਸਮਾਨ ਨੀ ਹੋਊਗਾ ਹੁਣ ਆਪਾਂ ਤਿਉਹਾਰਾਂ ਤੇ ਦੇਖ ਲੋ। ਜਿੱਦਾਂ ਆਪਾਂ ਦੀਵਾਲੀ ਹੋ ਗੀ, ਦੁਸਹਿਰਾ ਹੋ ਗਿਆ ਆਪਾਂ ਮਿਠਾਈਆਂ ਮੰਗਾਨੇ ਆ। ਓਨਾਂ ਵਿੱਚ ਕਿੰਨਾ ਕੁਛ ਹੁੰਦਾ ਓ ਕੇੜਾ ਐਵੇ ਬਨ ਜਾਂਦੇ ਉਦੇ ਵਿੱਚ ਤਾਂ ਕੁਛ ਕੈਮੀਕਲ ਵਗੈਰਾ ਮਿਲਾਂਦੇ ਹੀ ਹੋਣੇ।
ਉਹੀ ਤਾਂ ਹੈ ਹੁਣ ਜਿਵੇਂ ਆਪਾਂ ਫੇਰ ਵੀ ਘਰੇ ਬਨਾ ਲੈਨੇ ਆ ਕੁਛ ਚੀਜ਼ਾਂ ਹਨਾ ਆਪਣੇ ਮੰਮਾ ਹੋਨਾ ਨੂੰ ਆ ਦੀਆਂ ਕੁਛ ਚੀਜ਼ਾਂ ਬਣਾਣੀਆਂ ਅਗਰ ਆਪਣਾ ਦਿਲ ਕਰਦਾ ਆਪਾਂ ਘਰੇ ਬਨਾ ਲੈਂਨੇ ਆ। ਚਲੋ ਇੰਨਾ ਕੁ ਤਾਂ ਹੈਗਾ ਕਿ ਆਪਾਂ ਘਰੇ ਸਾਫ਼ ਸੁਥਰੇ ਢੰਗ ਨਾਲ ਤਾਂ ਬਣਾ ਰੇ ਹਾਂ ਆਪਾਂ ਬਾਹਰ ਤੋਂ ਤਾਂ ਨੀ ਮੰਗਵਾ ਰਹੇ ਹੈਗੇ।
ਓਹੀ ਤਾਂ ਹੈ ਨਾ ਜੇ ਅ ਆਪਾਂ ਜਿੱਦਾਂ ਹੁਣ ਘਰੇ ਆਪਾਂ ਬੇਸਨ ਦੇ ਲੱਡੂ ਬਣਾ ਸਕਦੇ ਹਾਂ ਬੇਸਨ ਦੀ ਬਰਫ਼ੀ ਬਣਾ ਸਕ ਦੇ ਆ ਕੋਈ ਵੀ ਫੋਨ ਤੋਂ ਦੇਖ ਕੇ ਆਪਾਂ ਕੁਛ ਵੀ ਬਣਾ ਸਕਦੇ ਹਾਂ ਫੋਨ ਆਪਣੇ ਵਾਸਤੇ ਬੋਹਤ ਏਦਾਂ ਹੀ ਯੂਜਫੁਲ ਆ। ਬਾਹਰ ਤੋਂ ਮੱਖੀਆਂ ਮਖਿਆਲ ਆਲੀ ਚੀਜ਼ਾਂ ਲੈਣ ਤੋਂ ਚੰਗਾ ਘਰ ਬਣਾਓ ਪਿਓਰ ਚੀਜ਼ ਹੋਊਗੀ ਨਾਲ ਓਹੋ।
ਸਈ ਸਈ ਗੱਲ ਐ, ਸਈ ਗੱਲ ਐ। ਤੁਸੀਂ ਅੱਜ ਕੱਲ ਤਾਂ ਦੇਖੋ ਹਨਾ ਫੋਨ ਤੇ ਹਰ ਇੱਕ ਚੀਜ਼ ਦੀ ਰੈਸਿਪੀ ਨਿਕਲ ਜਾਂਦੀ ਤੁ ਤੁਸੀਂ ਜੇੜੀ ਮਰਜ਼ੀ ਚੀਜ਼ ਬਨਾ ਲੋ ਬਸ ਏਹ ਹੁੰਦਾ ਕਿ ਤੁਹਾਡ ਹਾਂ ਤੁਹਾਨੂੰ ਬਸ ਬਾਜ਼ਾਰ ਤੋਂ ਸਮਾਨ ਲੈਣਾ। ਘਰੇ ਤੁਸੀਂ ਸਾਫ਼ ਸਫ਼ਾਈ ਦੇ ਨਾਲ ਬਣਾਓਗੇ ਸਈ ਢੰਗ ਨਾਲ ਬਣਾਓਗੇ ਟੇਸਟੀ ਵੀ ਜਾਦਾ ਬਣੂਗੀ।
ਨਾਲੇ ਜੇੜੀ ਇਹ ਰੈਸਪੀ ਹੁੰਦੀ ਆਪਣੀ ਉਹ ਆਪਾਂ ਘਰ ਬਣਾਵਾਂਗੇ ਸ਼ੁੱਧ ਬਣਾਵਾਂਗੇ ਆਪਾਂ ਕੋਈ ਗਲਤ ਚੀਜ਼ ਥੋੜ੍ਹੇ ਨਾ ਬਣਾਵਾਂਗੇ ਹੁਣ ਉਹ ਨੂ ਜੇ ਆਪਾਂ ਬਾਹਰ ਦੇਖਾਂਗੇ ਬਾਹਰ ਦੇ ਲੋਕਾਂ ਨੇ ਕਿਵੇਂ ਬਣਾਈ ਹੁੰਦੀ ਹੈ ਚੀਜ਼ ਆਪਾਂ ਨੂੰ ਥੋੜ੍ਹੀ ਨਾ ਪਤਾ ਹੁੰਦਾ ਉਹੋ
ਉਹੀ ਨਾ ਹਾ ਆਪਾਂ ਨੂੰ ਕੁੱਛ ਨਹੀਂ ਪਤਾ ਹੁੰਦਾ ਉਹਨਾਂ ਨੇ ਕਿਵੇਂ ਦਾ ਮਟੀਰੀਅਲ ਯੂਜ ਕਰਿਆ ਹੋਇਆ ਕੇਲ ਦੇ ਤੇਲ ਵਗੈਰਾ ਚ ਬਣਾਈ ਹੋਈ ਹੈ ਉਹਨਾਂ ਤੋਂ ਬਸ ਬਣੀ ਚੀਜ਼ ਵੇਚਣੀ ਹੈ ਚਾਹੇ ਫਿਰ ਉਹ ਆਪਣੀ ਸਿਹਤ ਤੇ ਜਿੰਨਾ ਮਰਜ਼ੀ ਮਾੜਾ ਅਸਰ ਪਾਵੇ
ਉਹੀ ਤਾਂ ਗੱਲ ਹੈ ਨਾ ਮਤਲੱਬ ਦੇਖੋ ਅਗਲਾ ਬਿਲਕੁੱਲ ਨਹੀਂ ਸੋਚਦਾ ਹੈਗਾ ਕਿ ਹਾਂ ਵੀ ਅਗਲੇ ਦਾ ਵੀ ਤਾਂ ਕੋਈ ਬੱਚਾ ਹੋਣਾ ਘਰ ਜਿਹੜਾ ਚੀਜ਼ਾਂ ਖਾਊਗਾ
ਓਕੇ ਮੈਂਮ ਠੀਕ ਮੈਂਮ ਤੁਹਾਡੀ ਆਵਾਜ਼ ਕੱਟ ਰਹੀ ਹੈ ਥੋੜਾ ਨੈਟ ਆਲੇ ਉਸ ਚ ਹੋ ਜਾਓ ਹੈਲੋ